ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਿਵੇਂ ਔਂ? ਕੀ ਕਰਦੇ ਸੀ, ਮੈਂ ਮੈਂ ਵਧੀਆ ਬਸ ਹੋਰ ਦੱਸੋ।
ਨਿੱਜੀ ਬੱਸ ਫਰੀ ਬੈਠੀ ਸੀ‌।
ਹਾਂਜੀ ਮੈਂ ਤੁਹਾਡੇ ਕੋਲ ਪੁੱਛ ਰਹੀ ਸੀ ਕਿ ਤੁਸੀਂ ਔਨਲਾਈਨ ਜ਼ਿਆਦਾ ਸ਼ਾਪਿੰਗ ਕਰਦੇ ਔਂ ਜਾਂ ਫਿਰ ਔਫਲਾਈਨ।
ਮੈਂ ਵੈਸੇ ਦੋਨੋਂ ਈ ਕਰਦੀ ਆਂ। ਬਟ ਮੈਂ ਔਫਲਾਈਨ ਜ਼ਿਆਦਾ ਕਰਦੀ ਆਂ।
ਹਮ, ਅੱਛਾ। ਦੇਖੋ ਹਾਂ ਔਫਲਾਈਨ ਦੇ ਨਾ ਆਪਣੇ ਈ ਫ਼ਾਇਦੇ ਹੁੰਦੇ ਵੈਸੇ ਤੇ। ਅਸਾ ਔਫਲਾਈਨ ਕੱੜਾ ਲੈਣ ਜਾਣਾ ਜੇ ਪਹਿਲਾਂ ਕੱਪੜਾ ਚੈੱਕ ਕਰ ਸਕਦੇ ਆ ਹੈਨਾ। ਮਟੀਰੀਅਲ ਕੈਸਾ ਗਰਮੀ ਵਾਲਾ ਏ ਜਾਂ ਕੇਸਾ ਏ। ਹਾਂ, ਕੁਆਲਿਟੀ। ਔਰ ਫਿਰ ਕਲਰ ਵੀ ਚੈੱਕ ਕਰ ਸਕਦੇ ਕਿ ਮਤਲਬ ਰਿਅਲ ਇਚ ਕਲਰ ਕੀ ਲੱਗ ਰਿਆ। ਔਫਲਾਈਨ ਤੇ ਕੇ ਪਤਾ ਕੈਸਾ ਹੁੰਦਾ ਕਿ ਜੋ ਦਿਖ ਖਾਂਦੇ ਨੇ ਨਾ ਓ ਨਿਕਲਦਾ ਨਈਂ ਏ, ਜੇੜਾ ਵਾਲਾ ਕਲਰ ਡਿਫਰੈਂਸ ਆ ਜਾਂਦਾ ਐ।
ਹਂ
ਔਰ ਫਿਰ ਸਾਈਜ਼ ਦਾ ਪ੍ਰੋਬਲਮ ਹੋ ਜਾਂਦਾ ਕਈ ਵਾਰ ਔਨਲਾਈਨ।
ਜੇ ਮੈਂ ਕਰਾਂ ਵੀ, ਹਾਂਜੀ। ਜ, ਮੈਂ ਕਰਾਂ ਵੀ ਨਾ ਜੇ ਔਨਲਾਈਨ ਸ਼ੋਪ ਫਿਰ ਮੇਰੇ ਹਸਬੈਂਡ, ਮੈਂਨੂੰ ਜ਼ਿਆਦਾਤਰ ਕਰਨ ਨੀ ਦਿੰਦੇ। ਓ ਕਹਿੰਦੇ ਨੇ ਕਿ ਔਫਲਾਈਨ ਹੀ ਕਰਾਂਗੇ। ਤੂੰ ਚੱਲ ਮਾਰਕੀਟ। ਮੈਂ ਕਿਹਾ ਠੀਕ ਆ ਔਫਲਾਈਨ ਈ ਜ਼ਿਆਦਾ ਕਰਦੇ ਨੇ ਉਹ।
ਔਫਲਾਏਨ ਪਤਾ ਫੈਦਾ ਹੁੰਦਾ ਵੈਸੇ, ਔਫਲਾਈਨ ਸ਼ੋਪਿੰਗ ਨਾਲ ਫ਼ਾਇਦਾ ਹੁੰਦਾ ਹਸਬੇਂਡ ਨਾਲ ਜਾਓ ਤੇ। ਅਸੀਂ ਅਗਰ ਇੱਕ ਸੂਟ ਲੈਣਾ, ਦੋ ਦਵਾ ਦਿੰਦੇ ਨੇ ਉਹ। ਔਨਲਾਈਨ‌ ਅਸੀਂ ਏਕ ਹੀ ਲੈ ਸਕਦੇ ਆਂ, ਹ-ਹ। ਔਨਲਾਈਨ ਮਤਲਬ, ਔਨਲਾਈਨ ਅਸੀ ਜ਼ਿਆਦਾ ਓ ਨੀ ਲੈ, ਮਤਲਬ, ਨਹੀਂ ਲਵਾਂਗੇ, ਲੇਕਿਨ ਔਫਲਾਈਨ ਜਾਵਾਂਗੇ ਨਾ, ਹਾਨੂੰ ਦੋ ਪਸੰਦ ਆਗੇ ਸਾਨੂੰ ਦੋ ਮਿਲ ਜਾਂਦੇ ਨੇ ਫਿਰ। ਲੇਕਿਨ ਔਨਲਾਈਨ ਫਿਰ ਇੱਕ ਹੀ ਮਿਲਦਾ, ਜੋ ਲੈਦਾ ਓਦਾਂ ਲੈ ਪਾਨੇ ਆ ਨਾ, ਲੇਕਿਨ ਔ, ਔਨਲਾਈਨ ਕਾਫੀ ਜ਼ਿਆਦਾ ਫ਼ਾਇਦਾ ਹੁੰਦਾ ਐ ਬਟ ਔਫਲਾਈਨ ਪਤਾ, ਇੱਕ ਸਾਨੂੰ ਲੇਟੈਸਟ ਫੈਸ਼ਨ ਨਹੀਂ ਮਿਲ ਪਾਂਦੇ, ਮਤਲਬ। ਜਦੋ ਚੀਜ਼ ਬਹੁਤ ਜ਼ਿਆਦਾ ਲੇਟੈਸਟ ਫੈਸ਼ਨ 'ਚ ਆਈ, ਜੋ ਬਹੁਤ ਜ਼ਿਆਦਾ ਟਰੈਂਡ 'ਚ ਆਈ ਏ ਨਾ, ਇੱਕਦਮ ਸੇ ਓ, ਮਾਰਕਿਟ ਓ'ਚ ਨੀ ਮਿਲ ਪਾਂਦੀ, ਉਹਨੂੰ ਘੱਟ ਤੋਂ ਘੱਟ ਇੱਕ ਮੰਥ ਲੱਗਦਾ ਮਾਰਕਿਟ ਈਚ ਆਣ'ਚ, ਇੱਕੀ ਦਿਨ ਵਾਰ ਪਹਿਲੇ ਬਹੁਤ ਜ਼ਿਆਦਾ ਇੱਕ ਲਿਮਿਟ ਐਡੀਸ਼ਨ ਆਂਦੇ ਨੇ, ਕਿ ਲਿਮਿਟੇਡ ਨੇ। ਉਸ ਤੋਂ ਬਾਅਦ ਲਿਮੀਟਿਡ ਤੋਂ ਬਾਅਦ ਆਂਦੇ ਨੇ ਅਨਲਿਮਿਟਡ, ਜਿੰਨੇ-ਜਿੰਨੇ ਬਾਇ ਕਰਨੇ, ਕਰਲੋ ਮਤਲਬ ਪਹਿਲੇ ਬਹੁਤ ਲਿਮਿਟਡ ਆਂਦੇ ਨੇ, ਦੋ-ਚਾਰ ਸੂਟ ਆ ਗਏ
ਨਹੀਂ ਕਈ ਵਾਰੀ ਅੱਛੇ ਵੀ ਆਂਦੇ ਨੇ ਔਨਲਾਈਨ, ਜਿਂਵੇ ਆਪਾਂ ਮੰਗਾ ਲੀਏ, ਕਈ ਵਾਰੀ ਵਧੀਆ ਵੀ ਆਂਦੇ। ਕਈ ਵਾਰੀ ਨਹੀਂ ਵੀ ਆਂਦੇ। ਫਿਰ ਏਦਾਂ ਲੱਗਦਾ ਜਿਵੇਂ ਵੇਸਟੇਜ ਹੋਗੀ ਜਿਵੇਂ ਮਨੀ ਦੀ ਵੀ ਹਨਾ, ਪੈਹੇ ਖ਼ਰਾਬ ਹੋ ਗਏ। ਵੈਸੇ ਮੈਂ, ਹਾਂਜੀ ਓ ਵਾਟਰਪਰੂਫ ਅਮ, ਸ਼ੀਟ ਮੰਗਵਾਈ ਸੀ ਮੈਂ ਮੇਰੇ ਬੇਬੀ ਲਈ, ਬਹੁਤ ਅੱਛੀ ਆਈ ਆ ਓ ਤਾਂ ਚਲੋ ਕਾਫ਼ੀ ਯੂਜ਼ਫੁਲ ਹੈ ਮੇਰੇ, ਹਾਂਜੀ-ਹਾਂਜੀ, ਮਤਲਬ ਹਾਂਜੀ ਪੂਰੇ ਬੈਡ ਦੀ ਹੀ ਮੰਗਵਾਈ ਸੀਗੀ ''ਮੈਂ ਬੋ, ਬੋਤ ਵਧੀਆ ਆਈ ਮਤਲਬ।
ਹਾਂ, ਓ ਪਤਾ, ਔਫ, ਔਨਲਾਈਨ ਨਾ ਪਤਾ ਕਈ ਵਾਰ ਸਾਨੂੰ ਸੇਲ ਸਮਾਨ ਸਸਤਾ ਮਿਲ ਜਾਂਦਾ, ਬਹੁਤ ਅਫੋਰਡੇਬਲ ਮਿਲਣਾ ਸੇ ਵੀ। ਜਿੱਥੇ ਕਈ ਵਾਰ ਸੇਲ ਲੱਗੀ ਦੀ ਹੁੰਦੀ ਐ। ਮੈਂਨੇ ਅਜੇ ਪਿਛਲੀ ਵਰੀ ਕੁੱਛ ਟਾਈਮ ਪਹਿਲੇ ਮੈਂਨੇ ਜੀਨਸ ਮੰਗਾਈ ਸੀ, ਤਿੰਨ-ਸੌ ਰੁਪਏ ਦੀ ਸਟਰੇਟ ਜੀੰਨਸ। ਬਲੈਕ ਕਲਰ ਦੀ ਔਨਲਾਈਨ, ਮੈਂ ਕਿਹਾ, ' ਅਸੀਂ ਤੇ ਬਾਜ਼ਾਰ ਜਾਵਾਂਗੇ ਤੇ ਪੰਜ-ਸੌ ਤੋਂ ਘੱਟ ਦੀ ਮਿਲੇਗੀ ਨੀ। ਜ਼ਰਸੀ, ਓ ਮੈਂ ਕਿਹਾ ਨਹੀਂ ਯਾਰ ਓ ਸਸਤਾ ਮਿਲ ਗਿਆ, ਔਨਲਾਈਨ। 'ਆ ਮੈਂ ਕਾਫ਼ੀ ਟਾਈਮ ਤੋ ਓਹਨੁੰ ਨਾ, ਮਤਲਬ ਕੁਆਲਿਟੀ ਵਗੈਰਾ ਸਭ ਅੱਛੀ ਆ ਰਹੀ, ਸਭ ਕੁਛ ਅੱਛਾ ਆਇਆ ਸੀ, ਓਦਾਂ ਮੇਰਾ। ਨਹੀਂ, ਕਈ ਵਾਰ ਤਾਂ ਸਕੈਮ ਵੀ ਹੋ ਜਾਂਦਾ, ਮੇਰਾ ਤੇ ਸਕੈਮ ਵੀ ਹੋਗਿਆ ਸੀ, ਇੱਕ ਵਾਰੀ। ਮੈਂਨੇ ਇੱਕ ਵਰੀ ਪਤਾ ਕੀ ਕੀਤਾ, ਮੈਂਨੇ ਨਾ, ਜਸਟ ਮੈਂ ਨਵਾਂ-ਨਵਾਂ ਸ਼ੋਪਿੰਗ ਕਰਨ ਲੱਗੀ ਸੀ, ਔਨਲਾਈਨ ਮੈਂ ਨਾ, ਐਕਸਪੀਰੀਅੰਸ ਨਹੀਂ ਸੀ, ਅਕਲ ਵੀ ਨੀ ਸੀ ਇਤਨੀ ਮੈਂਨੂੰ, ਤੇ ਮੈਂਨੇ ਸੀ ਮੰਗਾ ਲਿਆ, ਔਨਲਾਈਨ। ਤੇ ਮੈਂਨੂੰ ਪਤਾ ਤੇ ਹੈਨੀ ਸੀ, ਮੈਂਨੇ ਨਾ, ਕੀ ਕੀਤਾ ਕੀ ਕਿਸੇ ਐਪਲੀਕੇਸ਼ਨ ਮੰਗਾਕੇ ਨਾ ਐਸੀ ਇੱਕ, ਮਤਲਬ ਵੈਸੇ ਵੈਬਸਾਈਟ ਸੀ, ਰੀਲ ਸਕਰੋਲ ਕਰਦੇ, ਵੈਬਸਾਈਟ ਆ ਜਾਂਦੀ ਨਾ। ਤੇ ਮੈਂਨੇ ਸਿੱਧਾ ਵੈਬਸਾਈਟ ਤੋਂ ਹੀ ਔਡਰ ਕਰਤਾ, ਤੇ ਮੈਂਨੇ ਧਿਆਨ ਨਹੀਂ ਦਿੱਤਾ, ਮੈਨੇ ਵੈਬ ਸਾਈਟ ਤੋਂ ਅਸੀਂ ਔਡਰ ਕਰਤਾ, ਨਾ ''ਮੈਂ ਦੇ ਕਿ ਉਹਦੀ ਆਈ-ਡੀ ਕੈਸੀ ' ' ਮੈਂਨੇ ਕੁਛ ਵੀ ਚੈੱਕ ਨੀ ਕੀਤਾ, ਫਿਰ ਨਾ, ਜਦੋਂ ਵੈਬਸਾਈਟ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
ਕਰ ਦਿੱਤਾ, ਡਿਸਪੈਚ, ਡਿਸਪੈਚ ਹੋਗਿਆ ਆਰਡਰ, ਮੈਂ ਨਾ ਕੈਸ਼ ਔਨ ਡਿਲੀਵਰੀ ਕਰਤਾ ਸੀ, ਮੈਨੂੰ ਵਿਸ਼ਵਾਸ ਤੇ ਹੈ ਨੀ ਸੀ ਕਿ ਐ ਨਹੀਂ ਆਏਗਾ, ਤੇ ਮੈਨੇ ਕੈਸ਼ ਓਨ ਡਿਲੀਵਰੀ ਕਰਤਾ।
ਹੂੰ।
ਦੇਨ ਆਯਾ, ਤੇ ਮੈ ਲੇ ਲਿਆ।
ਕੈਸ਼ ਔਨ ਡਿਲੀਵਰੀ ਸਗੋਂ ਸਹੀ ਰਹਿੰਦੈ।
ਹਾਂ। ਮੈਂ ਉਹਦੇ ਕੋਲੋ ਲੇਲਿਆ ਨਾ, ਮੈਂਨੇ ਉਹਨੂੰ ਪੈਸੇ ਦੈਤੇ ਉਹ ਚਲਾ ਗਿਆ, ਮੈਨੇ ਦੇਖਿਆ ਨੀ ਪਾਰਸਲ ਖੋਲਕੇ ੳਦੇ ਸਾਹਮਣੇ। ਔਰ ਜਦੋਂ ਮੈਂਨੇ ਖੋਲਿਆ‌ ਓ ੳਦੇ'ਚੋਂ ਇਤਨੇ ਗੰਦੇ ਕੱਪੜੇ ਨਿਕਲੇ, ਇਤਨੇ ਗੰਦੇ ਕੱਪੜੇ ਮਤਲਬ ਅਸੀਂ ਜਿਸ ਤਰਾ ਘਰ ਪੋਚ ਪੋਚਾ ਮਾਰਨੇ ਆ ਨਾ, ਇਤਨੇ ਗੰਦੇ ਕੱਪੜੇ ਨਿਕਲੇ ਸਾਈਜ਼ -ਸਾਈਜ਼ ਮਤਲਬ ਇਤਨੇ ਗੰਦੇ ਸਾਈਜ਼ ਤੇ, ਕੱਦੋਂ ਕੱਦ ਤੱਕ ਆਏਗਾ, ਵੀ ਨਹੀਂ ਔਰ ਇਤਨੇ ਗੰਦੇ ਕੱਪੜੇ ਸੀੇ ਏਦੇ, ਕੁਲ ਦੋ ਹਜ਼ਾਰ ਰੁਪਏ ਵੇਸਟ ਹੋ ਗਏ ਮੇਰੇ ਅਗਰ ਮੈਨੂੰ ਦਿਖਾਇਆ ਸੀ ਕਿ ਬਹੁਤ ਸੁੰਦਰ ਦੋ, ਅ ਅਲੱਗ ਦੋ ਅਨਾਰ ਕਲੀ ਸੂਟ ਆਉਣਗੇ, ਕਾਫੀ ਸੁੰਦਰ ਸੂਟ ਸੀ ਉਹ ਬਹੁਤ ਟਰੈਂਡੀ, ਲੱਗਦੇ ਪਏ ਸੀ। ਮੈਨੇ ਔਡਰ ਕਰ ਤੇ, ਕਿਸੇ ਦੀ ਮੈਰਿਜ਼ ਸੀ ਉਦੋ, ਮੈਂ ਕਿਹਾ, ਚਲੋ ਵਿਆਹ ਚ ਪਾ ਲਾਂਗੇ ਕਿਸੇ ਦੇ
ਹਾਂਜੀ -ਹਾਂਜੀ ਸੋਹਣੇ ਲੱਗਦੇ ਨੇ, ਵੈਸੇ ਅਨਾਰਕਲੀ ਜਿਵੇਂ ਅਨਾਰਕਲੀ, ਸੋਹਣੇ ਲੱਗਦੇ ਨੇ, ਕਿਸੀ ਪਾਰਟੀ ਵਿਯਰ ਯਾ ਹਾਂਜੀ, ਯਾ ਕਿਸੇ ਵਿਆਹ ਤੇ ਯਾ ਕੋਈ ਫੈਸਟੀਵਲ ਤੇ ਜਿਵੇਂ ਅੱਛੇ ਲੱਗਦੇ ਨੇ,
ਅੱਛੇ ਲੱਗਦੇ ਨੇ, ਉਹ ਬਹੁਤ ਸੁੰਦਰ ਸੀ, ਮਤਲਬ ਬਲੂ ਕਲਰ ਦੇ, ਬਹੁਤ ਮਤਲਬ ਬੇਸਿਕ ਸੀ ਬਟ ਜੋ ਥੋੜਾ ਘਟ ਮਤਲਬ ਵਰਕ ਥੋੜਾ ਘਟ ਸੀ, ਮਤਲਬ ਹੈਂਡ ਵਰਕ ਹੁੰਦਾ ਨਾ, ਉਹ ਵਾਲਾ ਵਰਕ ਸੀ ਮੈ ਕਿਹਾ, ਚਲੋ ਠੀਕ ਐ ਗੁਰਦੁਆਰੇ ਵਗੈਰਾ ਹੀ ਪੈ ਜਾਏਗਾ, ਔਰ ਪਾਰਟੀ ਵਗੈਰਾ ਚ ਪੈ ਜਾਏਗਾ, ਤੇ ਠੀਕ ਹੈ ਗੁਰਦੁਆਰੇ ਵੀ ਪਾ ਜਾਉ, ਕਪੜੇ ਪਏ ਨਾ ਵੇਸਟ ਹੋ ਜਾਂਦੇ ਨੇ, ਜੇ ਕੁਛ -ਕੁਛ ਖਰੀਦ ਲਿਆ ਲੈਂ ਮੈਂ ਕੁਛ ਕਦੀ ਪੈਂਦਾ ਹੀ ਨਹੀਂ ਦੁਬਾਰਾ,, ਯੁਜ਼ ਉਹਨੂੰ ਕਰ ਹੀ ਨੀ ਸਕਦੇ ਦੁਬਾਰਾ, ਐਸੇ ਅਨਾਰਕਲੀ ਵਗੈਰਾ ਹੋਣਾ ਅਸੀਂ ਰਿਪੀਟ, ਵੀ ਕਰ ਸਕਦੇ ਹਾਂ ਤੇ ਫਿਰ ਮੈਨੇ ਮੰਗਵਾ ਲਿਤਾ, ਉਹ ਇਤਨਾ ਜ਼ਿਆਦਾ ਗੰਦੇ ਕੱਪੜੇ ਆਏ ਨਾ, ਮੇਰਾ ਇਤਨਾ ਮਨ ਦੁਖਿਆ ਕਿਵੇਂ ਕਿਹਾ ਮੇਰੇ ਦੋ, ਹਜ਼ਾਰ ਰੁਪਏ ਵੇਸਟ ਹੋ ਗਏ
ਨਾਲੇ ਅਨਾਰਕਲੀ ਦਾ, ਟਰੈਂਡ ਤਾਂ ਜਿਵੇਂ ਏਦਾਂ ਹੈ, ਕੇ ਚੱਲਦਾ ਹੀ ਰਹਿੰਦਾ, ਇਹ ਬੰਦ ਨਹੀਂ ਹੁੰਦਾ। ਜਿਵੇਂ, ਮੁੜ -ਮੁੜ ਕੇ ਜਿਵੇਂ ਪਲਾਜੋ ਦਾ ਆਇਆ, ਟਰਾਊਜ਼ਰ ਜਿਵੇਂ ਹਾਂਜੀ। ਜਿਵੇਂ, ਹੁਣ ਉਹ ਕੀ ਕਹਿੰਦੇ, ਫਰਸ਼ੀ ਸਲਵਾਰਾਂ ਹੁੰਦੀਆਂ ਨੇ, ਤੇ ਜਿਹੜਾ ਅਨਾਰਕਲੀ ਏ, ਉਹ ਚਲਦਾ ਹੀ ਰਹਿੰਦਾ। ਹੂੰ ਮੈਂ ਵੀ ਨਈ, ਸਵਾਈ ਹਲੇੇ ਤੱਕ
ਮੈਂ ਹੱਜੇ ਤੱਕ, ਟਰਾਈ ਵੀ ਨੀ ਕੀਤੀ ਸੇਮ
ਹੂੰ
ਟ੍ਰਾਈ ਮਤਲਬ, ਅੱਛੀ ਲੱਗੇ ਨਾ ਲੱਗੇਂ
ਔਰ ਰੈਡੀਮੇਟ ਵੀ ਹੁਣ ਤਾਂ, ਹੁਣ ਤਾਂ ਰੈਡੀਮੇਟ ਵੀ, ਬਹੁਤ ਆ ਰਹੇ ਨੇ ਫਰਸ਼ੀ ਕੋਟਸ ਕੋਟਨ ਦੇ
ਹੂੰ, ਹੂੰ, ਹੂੰ ਲੇਕਿਨ, ਯਾਰ ਪਤਾ ਕਿ ਅਗਰ ਅਸੀਂ ਪਾਰਟੀ ਵੀਅਰ ਲੈ ਲਈ ਏ ਨਾ, ਅਸੀ ਸੂਟ ਤੋਂ ਪਏ ਹੀ ਰਹਿਣ ਜਾ ਫੈਸ਼ਨ ਫਿਰ ਪਾਉਣ ਦਾ ਮਨ ਨੀ ਕਰਦਾ, ਮਤਲਬ ਲਗਦਾ ਯਾਰ ਫੈਸ਼ਨ ਆਊਟ ਹੋ ਗਿਆ, ਐਸਾ ਲੱਗਦਾ ਉਹਨੇੇ, ਸੂਟ ਸਲਵਾ ਲੈਣਾ ਪੈਂਟ। ਵਾਲਾ ਸੂਟ ਆਊਟ ਨੀ ਹੁੰਦਾ, ਮਤਲਬ ਤੁਸੀਂ ਇਹਨੂੰ ਪਾ ਸਕਦੇ ਹੋ ਔਰ ਆਪ ਸਲਵਾਰ ਵਾਲਾ ਤੇ, ਉਲ ਟਾਈਮ ਚੱਲਦਾ ਹੀ ਰਹਿੰਦਾ ਹਾਂ ਫਰਾਕ‌ ਸੂਟ ਹੋ ਗਿਆ ਅਨਾਰਕਲੀ ਵਾਲੇ, ਉਹ ਵੀ ਔਲ ਟਾਈਮ, ਚੱਲਦੇ ਹੀ ਰਹਿੰਦੇ ਨੇ, ਹਾਂ ਇਹ ਚੱਲਦੇ ਈ ਰਹਿੰਦੇ ਨੇ, ਹਰ ਟਾਈਮ ਇਹਨਾ ਦਾ, ਕਦੇ ਫੈਸ਼ਨ ਖਤਮ ਹੀ ਨੀ ਹੁੰ ਦਾ ਹਾਂ, ਤੇ ਇਹਨਾਂ ਤੇ ਇਨਵੈਸਟਮੈਂਟ ਕਰਨੀ ਨਾ ਅੱਛੀ ਏ ਤੇ ਸੋਚ ਨੇ ਆ ਚਲੋ ਔਨਲਾਈਨ ਜਾ ਕੇ ਦੇਖ ਲੋ, ਆਪਣਾ ਪਸੰਦ ਦਾ ਦੇਖ ਲੋੋ, ਕੱਪੜਾ ਦੇਖ ਲੋ ਅਛੀ ਦੇਖ ਲੋ ਸਭ ਚੀਜ਼ਾਂ ਦੇਖ ਲੋੋ ਬਟ ਮੇਰੇ ਨਾਲ, ਪਹਿਲੀ ਵਾਰੀ ਸਕੈਮ ਹੋਇਆ ਸੀ। ਵੈਬਸਾਈਟ ਤੋਂ ਫੇਰ ਜਦੋਂ ਮੈ, ਫੋਨ ਕੀਤਾ ਨਾ ਉਹਨਾਂ ਦਾ ਫੋਨ ਵੀ ਨੀ ਲੱਗਿਆ, ਉਹਨਾਂ ਨੂੰ ਮੇਲ ਕੀਤਾ ਨਾ ਉਹਨਾਂ ਦਾ ਮੇਲ ਆਈਡੀ ਵੀ ਜਦ ਤੱਕ ਔਡਰ ਨਹੀਂ ਆਇਆ ਤਾਂ, ਸਭ ਕੁਛ ਸਹੀ ਜਦੋਂ ਔਡਰ ਮੇਰੇ ਕੋਲ, ਆ ਗਿਆ ਸਭ ਕੁਛ ਫਰੋਡ ਹੋ ਗਿਆ
ਹਮ
ਮੀਸ਼ੋ ਏ ਐਮਾਜ਼ੋਨ ਹੈ ਕਾਰਟ ਏ ਤੇ, ਅੱਛਾ ਤੇ ਮੈਂ ਨਾ, ਇਸ ਤੋਂ ਮੰਗਣਾ ਸ਼ੁਰੂ ਕਰ
ਇਹ ਸਹੀ ਹੁੰਦੇ ਨੇ
ਇਹ ਸਹੀ ਹੁੰਦੇ ਨਾ ਜੀ ਹੋਰ ਪਤਾ ਇੱਕ ਚੀਜ਼ ਕੀ ਹੁੰਦੀ, ਇਹ ਚ ਨਾ ਇਹਨਾਂ ਨੂੰ ਨਾ ਇਹਨਾਂ ਨੂੰ ਨਾ ਵੈਲਿਊ ਆਉਂਦੀ ਆਪ ਇਹ ਨੂੰ ਇੱਕ ਰਿਸਪੈਕਟ ਹਉਂਦੀ ਹੈ, ਕਿ ਸਾਡਾ ਇੱਕ ਨਾ ਉਹਦਾ ਰਿਸਪੈਕਟ ਐ ਔਲਰੇਡੀ ਮਾਰਕੀਟ ਵਿੱਚ, ਅਗਰ ਅਸੀਂ ਖ਼ਰਾਬ ਚੀਜ਼ ਭੇਜਾਂਗੇ ਸਾਡੀ ਰਿਸਪੈਕਟ ਨਾ ਘੱਟ ਹੋ ਜਾਏਗੀ ਤੇ ਇਹਨਾਂ ਨੂੰ ਇੱਕ ਨਾ ਖ਼ਤਰਾ ਹੁੰਦਾ, ਸਾਡੀ ਹਾਂ ਹਾਂ ਕਿ ਸਾਡੀ ਨਾਮ ਨਾ ਖਰਾਬ ਹੋ ਜਾਏ, ਹੋਰ ਦੇਖੋ ਜੋ ਸਹੀ ਵੀ ਹੈ ਤਾਂ ਅੱਛਾ ਸ ਸਮਾਨ ਅੱਛਾ ਹੀ ਆਂਦਾ ਪਰ ਅਫੋਰਡੇਬਲ ਮਿਲਣਾ ਕਈ ਵਾਰੀ ਕਈ ਵਾਰੀ ਮਹਿੰਗਾ ਵੀ ਹਜੇ ਮੈਂ ਨਾ ਰੀਸੈਂਟਲੀ ਇੱਕ ਚੀਜ਼ ਲੈਣੀ ਸੀ ਸੀ ਮੈਨੇ ਨਾ ਆਪਣੇ ਮਤਲਬ ਆਪਣੇ ਸ਼ਹਿਰ ਦੇ ਸਾਰਾ ਬਜ਼ਾਰ ਪੇਂਟ ਲੈ ਮੈਂ ਉਹ ਵਾਲੇ ਪੇਂਟ ਲੈਣੇ ਸੀ ਫੇਸ ਪੇਂਟ ਮੈੇਨੇ ਪੂਰਾ ਮਾਰਕੀਟ ਘੁੰਮ ਲਿਆ ਆਪਣੇ ਸ਼ਹਿਰ ਦਾ ਪੂਰਾ ਮਾਰਕੀਟ ਮਾਲ ਪੂਰਾ ਕੋਸਮੈਟਿਕ ਸ਼ੋਪ ਸਭ ਕੁਛ ਮੈਨੂੰ ਕਿਧਰੇ ਵੀ ਨੀ ਮਿਲਿਆ ਉਹ ਕਿਧਰੇ ਵੀ ਤੇ ਮੈਨੂੰ ਹਾਰ ਔਨਲਾਈਨ ਹੀ ਮੰਗਾਇਆ ਮੈਂਨ ਕਿਹਾ ਨਹੀਂ ਯਾਰ ਨਲਾਈਨ ਮਿਲ ਹੀ ਜਾਏਗਾ, ਔਰ ਔਨਲਾਈਨ ਇਕਦਮ ਹੀ ਮਿਲ ਗਿਆ ਉਹ ਚੀਜ਼ ਔਫਲਾਈਨ ਚੀਜ਼ਾਂ ਨਾ ਜਲਦੀ ਤੋਂ ਨੀ ਮਿਲ ਪਾਉਦੀਆਂ ਮਤਲਬ ਜ ਕੋਸਮੈਟਿਕ, ਕੁਛ ਵੀ ਅਗਰ ਲੈਣਾ ਨਾ ਔਫਲਾਈਨ ਨਹੀਂ ਮਿਲ ਪਾਦੀ ਔਰ ਥੋੜਾ ਮਹਿੰਗਾ ਮਿਲਦਾ ਮੈਨੂੰ ਲੱਗਦਾ ਐਸਾ ਕਿਉਂਕ ਔਨਲਾਈਨ ਅਗਰ ਦੇਖੋਗੇ ਨਾ ਕੋਸਮੈਟਿਕ ਸਮਾਨ ਤੇ ਬਹੁਤ ਅਫੋਰਡੇਬਲ ਮਿਲ ਜਾਂਦਾ ਹੈ ਉਹ ਟਰਾਏ ਵੀ ਸਕਦੇ ਹੋ, ਅੱਛਾ ਹੈ ਜਾਂ ਨਹੀਂ ਹੈ ਅਗਰ ਅੱਛਾ ਨੀ ਹੈ ਰਿਟਰਨ ਕਰ ਦੋ ਐਕਸਚੇਂਜ ਕਰ ਦੋ ਰਿਫੰਡ ਵੀ ਜਲਦੀ ਆ ਜਾਂਦਾ, ਹੁਣ ਤਾਂ ਔਨਲਾਈਨ ਵੀ ਅੱਛਾ ਸਹੂਲਅਤ ਹੋ ਗਈ ਔਰ ਔਫਲਾਈਨ ਤਾਂ ਹੈ ਹੀ ਹੈ ਚਲੇ ਇੱਕ ਚੀਜ਼ ਸਾਈਟ ਤੇ ਔਫਲਾਈਨ ਵੀ ਹੈ ਬਹੁਤ ਜ਼ਿਆਦਾ ਔਰ ਕਦੀ ਨਾ ਸਲੀਪਰ ਵੀ ਔਨਲਾਈਨ ਇਤਨੇ ਅੱਛੇ ਲਗਦੇ ਨੇ ਔਰ ਅਫੋਰਡੇਬਲ ਵੀ
ਮੈਨੂੰ ਤਾਂ ਸਾਈਜ਼ ਦਾ ਇਸ਼ੂ ਹੁੰਦਾ ਥੋੜ੍ਹਾ ਜਿਹਾ ਮੈਂ ਚੱਪਲ ਵਗੈਰਾ ਨਹੀਂ ਮੰਗਵਾਈ ਹਾਲੇ ਤੱਕ
ਮੈਂਨੇ ਸਲੀਪਰਸ ਮੰਗਾਈ ਥੀ ਇੱਕ ਟ੍ਰਾਂਸਪੈਰੈਂਟ ਚਲੀਆਂ ਸੀ ਨਾ ਟ੍ਰਾਂਸਪੈਰੈਂਟ ਹੀਲ ਔਰ ਉਹ ਮਤਲਬ ਉਹ ਵੀ ਠੀਕ ਆ ਉਹਦਾ ਫੈਸ਼ਨ ਨੂੰ ਕਦੀ ਖ਼ਤਮ ਨੀ ਹੁੰਦਾ ਮਤਲਬ ਕਿਸੇ ਸੂਟ ਥੇ ਪਾਾਲਓ ਸਭ ਚੱਲ ਜਾਂਦੀ ਉਹ ਤਾਂ ਮੈਨੂੰ ਔਨਲਾਈਨ ਹਾਂ ਮੈਂਨੇ ਔਨਲਾਈਨ ਲਿੱਤੀ ਸੀ ਉਹ ਸਾਢੇ ਤਿੰਨ ਸੌ ਕੁਛ ਰੁਪਏ ਦੀ ਔਰ ਮੈਨੇ ਔਫਲਾਈਨ ਪੁੱਛੀ ਸੀ ਉਹ ਕਹ ਕਹਿੰਦਾ ਛੇ ਸੌ ਰੁਪਏ ਦੀ ਕਹਿ ਦਿਆ ਸੀ, ਮੈਂ ਕਿਹਾ ਬਾਈ ਛੇ ਸੌ ਥੜੀ ਬਹੁਤ ਸ ਸਾਇਜ਼ ਹਾਂ ਇੱਕਦਮ ਪਰਫੈਕਟ ਆਇਆ ਸੀ ਮੈਨੂੰ ਨਾ ਐਕਸਪੀਰੀਅੰਸ ਹੋ ਗਿਆ ਮੰਗਾ ਮੰਗਾ ਕੇ ਨਾ ਔਨਲਾਈਨ ਕਾਫੀ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਤੇ ਔ ਔਨਲਾਈਨ ਜ਼ਯਾਦਾ ਰਿਕਮੈਂਡ ਕਰਦੇ ਨੇ ਔਨਲਾਈਨ ਮੰਗਵਾ ਲੋ ਟਾਈਮ ਹੈਗਾ ਆਪਣੇ ਕੋਲ ਤੇ ਔਨਲਾਈਨ ਮੰਗਾ ਲੋ, ਟਾਈਮ ਅਗਰ ਨੀ ਹੈਗਾ ਤੇ ਫਿਰ ਔਫਲਾਈਨ ਮੰਗਵਾ ਲੋ
ਜੇ ਤਾਂ ਟਾਈਮ ਹੈ ਫੇਰ ਤਾਂ ਮੰਗਵਾ ਲੋ, ਜੇ ਤਾਂ ਕਿਸੇ ਨੂੰ ਇਮੀਜਟਲੀ ਚਾਹੀਦੀ ਐ ਫਿਰ
ਤੇ ਫੇਰ ਤੈਨੂੰ ਮਾਰ ਕਿਤੇ ਜਾਣਾ ਪੈਂਦਾ ਬਿਲਕੁਲ ਅਂ ਐਸਾ ਹੁੰਦਾ ਕਿ ਤੁਹਾਨੂੰ ਕਿਤੇ ਜਾਣਾ ਕੱਲ ਸਵੇਰੇ, ਇੱਕਦਮ ਪਲੈਨ ਬਣ ਕੇ ਜਾਣ ਦਾ ਰਾਤੀ ਪਲੈਨ ਬਣ ਗਿਆ ਤੇ ਫਿਰ ਮਾਰਕੀਟ ਐਕਸਪਲੋਰ ਕਰਨਾ ਪੈਂਦਾ, ਫਿਰ ਤੇ ਕੋਈ ਵੀ ਮਾਰਕੀਟ ਜਾਓ ਔਰ ਕਿਧਰੇ ਵੀ ਨਹੀਂ ਜਾ ਸਕਦੇ ਅਗਰ ਆਪਣੇ ਕੋਲ ਟਾਈਮ ਬਹੁਤ ਜ਼ਿਆਦਾ ਇੱਕ ਹਫ਼ਤਾ ਦਸ ਦਿਨ ਹੈਗੇ ਨੇ ਹੋ ਗਏ ਕਿਹਨ ਕਈ ਵਾਰ ਡੇ ਵੀ ਹੋ ਜਾਂਦਾ
ਹਾਂਜੀ
ਉਹ ਘਰ ਜਲਦੀ ਵੀ ਆ ਜਾਂਦਾ, ਵੈਸੇ ਤਾਂ ਬਹੁਤ ਜਲਦੀ ਵੀ ਆ ਜਾਂਦਾ ਹੈ ਲੇਕਿਨ ਅੱਛਾ ਓਪਸ਼ਨ ਹੈ ਦੇੋਖੋ ਔਨਲਾਈਨ ਵੀ ਮ
ਆ ਜਾਂਦੇ ਵੈਸੇ ਪੰਜ ਤੋਂ ਛੇ ਦਿਨਾਂ ਦੇ ਵਿੱਚ ਆ ਜਾਂਦਾ ਵੈਸੇ
ਹਾਂ ਡਿਪੈਂਡ ਕਰਦਾ ਤੁਹਾਡੀ ਐਪਲੀਕੇਸ਼ਨ ਕੌਣ ਸੀ ਹੈ।
ਹਾਂਜੀ ਹਫ਼ਤੇ ਦੇ ਅੰਦਰ ਅੰਦਰ ਵੈਸੇ ਮੈਂ ਮੀਸ਼ੋ ਤੋਂ ਹੀ ਜਿਆਦਾ ਮੰਗਵਾਉਦੀ ਹਾਂ।
ਮੈ ਮੈਸ਼ੋ ਤੋਂ ਮੰਗਾਇਆ ਨਾ ਮੇਰਾ ਮਿਸੋ ਮੇਰਾ ਬਹੁਤ ਟਾਈਮ ਲੈਂਦਾ ਬਹੁਤ ਐਮਾਜ਼ੋਨ ਦੋ ਦਿਨ ਚ ਆ ਜਾਂਦਾ ਦੋ ਦੋ ਦਿਨ ਚ ਐਮਾਜ਼ੋਨ ਨੋਰਮਲ ਆ ਜਾਂਦਾ ਹੈ ਔਰ ਫਲਿਪ ਕਾਰਟ ਤਿੰਨ ਚਾਰ ਦਿਨ ਚ ਆ ਜਾਂਦਾ ਹੈ।
ਹਾਂਜੀ ਆ ਜਾਂਦਾ ਵੈਸੇ ਹਾਂ।
ਹਾਂ ਬਟ ਮੀਸ਼ੋ ਬਹੁਤ ਟਾਈਮ ਲੈਂਦਾ ਮੈਂ ਹਫ਼ਤੇ ਮੀਸ਼ੋ ਵੱਲ ਨਾਲ ਘਟ ਹੀ ਆਉਂਦੀ ਹਾਂ।
ਮਿਸ਼ੂ ਲੱਗ ਜਾਂਦਾ ਜਿਵੇਂ ਹਫ਼ਤੇ ਤਾਂ ਲੱਗ ਜਾਂਦਾ ਮਿਸ਼ੂ
ਹਾਂ ਮੀਸ਼ੋ ਬਹੁਤ ਟਾਈਮ ਲੈਂਗਦਾ ਪਤਾ ਨੀ ਕਿ ਉਹ ਸਰਵਿਸ ਇਤਨੀ ਲੋ ਕਿਉਂ ਮੀਸ਼ੋ ਦੀ ਪਰ ਬਾਕੀ ਸਭ ਅੱਛੀ ਹੈ। ਹਾਂਜੀ ਚਲੋ ਠੀਕ ਹੈ ਫੇਰ ਹੈ ਨਾ ਹਾਂਜੀ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਕੀ ਕੁਛ ਸਿੱਖਣ ਨੂੰ ਮਿਲਿਆ ਕਿ ਔਫਲਾਈਨ ਚੀਜ਼ਾਂ ਵੀ ਅੱਛੀਆਂ ਮਿਲ ਜਾਂਦੀਆਂ ਨੇ। ਮੈਂ ਜ਼ਰੂਰ ਦੁਬਾਰਾ ਫੋਨ ਕਰਾਂਗੀ ਠੀਕ ਹੈ।
ਹਾਂਜੀ -ਹਾਂਜੀ।
ਠੀਕ ਈ ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।